ਓ
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਓ? ਵਧੀਆ ਜੀ ਵਧੀਆ, ਤੁਸੀ ਸੁਣਾਓ?
ਠੀਕ ਏ ਜੀ ਸਭ ਠੀਕ ਐ। ਹਾਂਜੀ-ਹਾਂਜੀ ਸਭ ਠੀਕ ਨੇ।
ਨਿਆਣੇ ਸੁੱਤੇ ਹੋਏ ਨੇ ਨਿਆਣੇ ਠੀਕ ਨੇ।
ਹਾਂਜੀ ਸਭ ਠੀਕ ਨੇ।
ਅੱਛਾ-ਅੱਛਾ-ਅੱਛਾ ਹੋਰ ਤੁਸੀ ਠੀਕ ਓ?
ਹਾਂਜੀ ਠੀਕ ਐ।
ਹਾਂਜੀ?
ਤਵੀਅਤ ਠੀਕ ਐ ਮੈਂ ਕਿਆ ਤੁਹਾਡੀ?
ਹਾਂਜੀ ਠੀਕ ਐ ਜੀ।
ਹਾਂਜੀ-ਹਾਂਜੀ-ਹੋਰ-ਹਾਂਜੀ ਹੋਰ ਕੀ ਕਰਦੇ ਸੀ ਜੀ?
ਬਸ ਹੁਣ ਪਾਠ ਕੀਤਾ ਹੈਗਾ। ਪਾਠ ਕਰਕੇ ਹਟੀ ਆਂ ਜਪਜੀ ਸੈਬ ਜੀ ਦਾ ਸਵੇਰੇ ਪੈਲੇ ਕਰਨੀ ਆਂ
ਹੁਣ ਤੇ ਤੁਹਾਨੂੰ ਕੰਠ ਹੋ ਗਿਆ ਹੋਣਾ ਜੀ।
ਹਾਂਜੀ?
ਮੈਂ ਕਿਆ ਤੁਹਾਨੂੰ ਕੰਠ ਹੋ ਗਿਆ ਹੋਣਾ ਹੁਣ ਤਾਂ।
ਹਾਂ।
ਅੱਛਾ-ਅੱਛਾ ਹੋਰ ਮੈਂ ਪੁੱਛਦੀ ਸੀ ਜੀ ਤੁਹਾਡੇ ਕੋਲ ਪੁੱਛਣਾ ਸੀ ਕੀ ਬਈ ਤੁਹਾਨੂੰ ਕੁਛ ਅ ਪਤਾ ਹੈਗਾ ਐ ਕੀ ਪ੍ਰਦੂਸ਼ਣ ਬਾਰੇ ਕੁ ਸਮਝਾਓਗੇ ਕੁਛ? ਕੀ ਪ੍ਰਦੂਸ਼ਣ ਕਿਵੇਂ ਫੈਲਦਾ ਏ? ਕਿਉਂ ਫੈਲਦਾ ਏ? ਕੀ ਨੁਕਸਾਨ ਏ ਪ੍ਰਦੂਸ਼ਣ ਫੈਲਣ ਨਾਲ।
ਹਾਂਜੀਪ੍ਰਦੂਸ਼ਣ ਐਸਤਰਾਂ ਫੈਲਦਾ ਏ ਕੀ ਜਿਵੇਂ ਸਾਡਾ ਏ ਸੀ ਚੱਲਦਾ ਐ ਸਾਰੀ ਰਾਤ ਏ ਸੀ ਚੱਲਦਾ ਹੈਗੈ
ਹਾਂਜੀ ਹਾਂ
ਔ ਅੰਦਰ ਤੇ ਹੋ ਜਾਂਦਾ ਠੰਡਾ ਔਰ ਗਰਮੀ ਕੱਢਦਾ ਐ ਬਾਰ ਗਰਮੀ ਬਾਰ ਨਿ ਕਲੇਗੀ ਤੇ ਬਾਰ ਗਰਮੀ-ਗਰਮੀ ਹੋ ਜਾਂਦੀ ਹੈਗੀ ਏ। ਓਦੇ ਨਾਲ ਬੱਚੇ ਫਿਰ ਬਿਮਾਰ ਹੋ ਜਾਂਦੇ ਨੇ। ਏ ਵੀ ਗੰਦਗੀ ਹੈਗੀ ਕਿਸਮ ਦੀ ਪ੍ਰਦੂਸ਼ਣ ਈ ਹੈਗੈ।
ਹਾਂਜੀ-ਹਾਂਜੀ
ਤੇ ਏ ਸੀ ਦੇ ਨੁਕਸਾਨ ਹੈਗੇ ਨੇ ਬੋਤ ਇਸ ਵਾਸਤੇ ਏ ਸੀ ਘੱਟ ਈ ਚਲਾਣਾ ਚਾਈਦਾ ਹੈਗੈ। ਤੇ ਹੋਰ ਗਲੀਆਂ ਦੇ ਵਿੱਚ ਵੀ ਜ ਚੂਲ ਮਿੱਟੀ ਔਰ ਗੰਦਗੀ ਹੈਗੀ ਏ ਸਫਾਈ ਨੀ ਹੁੰਦੀ ਹੈਗੀ ਏ।
ਜਦੇ ਵੀ ਅ ਗੱਡੀਆਂ, ਕਾਰਾਂ ਵੀ ਚਲਦੀਆਂ ਨਾ ਓਦੇ ਕਰਰ ਵੀ
ਪ੍ਰਦੂਸ਼ਣ ਹੈਗੈ ਬਾਈਕਾਂ ਜਾਂਦੀਆਂ ਜਿਸ ਨਾਲ ਧੂਆਂ ਛੱਡਦੀਆਂ ਨੇ ਔਰ ਚਿਮਨੀਆਂ ਦਾ ਇਸ ਤਰਾਂ ਧੂੰਆਂ ਹੁੰਦਾ ਕਾਰਖਾਨਿਆਂ ਦੀਆਂ ਓ ਉੱਪਰ ਜਾਂਦਾ ਧੂੰਆਂ ਤੇ ਸਾਰਾ ਫੈਲ ਜਾਂਦਾ ਹੈਗਾ, ਬਾਈਕ ਆਂਦੀ ਤਾਂ ਬਾਈਕ ਦਾ ਧੂੰਆਂ ਗੱਡੀ, ਐ ਟੀਵਾ ਆਂਦੀ ਜੇ ਐਕਟਿਵਾ ਦਾ ਧੂੰਆਂ ਬੜਾ ਹੁੰਂਦਾ ਹੈਗਾ ਠਾਂ-ਠਾਂ ਕਰਕੇ ਆਉਂਦੀਆਂ ਨੇ ਔਰ ਸਾਰਾ ਧੂੰਆਂ ਫੈਲ ਜਾਂਦਾ ਔਰ ਥ੍ਰਰੀ ਵੀਲਰ ਆਂਦੇ ਨੇ ਦੂਜੀਆਂ ਗੱਡੀਆਂ ਆਂਦੀਆਂ ਨੇ ਉਨਾਂ ਦਾ ਇੰਨਾ ਧੂੰਆਂ ਹੁੰਦਾ ਹੈਗਾ। ਓ ਤੇ ਚਲਾਂਦੇ ਨੇ ਲੇਕਿਨ ਪਿੱਛੇ ਤੂੰਆਂ ਛੱਡਦੈ ਜਦੋਂ ਓ ਸਾਰਾ ਫੈਲ ਜਾਂਦੈ ਏ ਸਾਰਾ ਪ੍ਰਦੂਸ਼ਣ ਈ ਹੈਗੈ।
ਹੋਰ?
ਉਹ ਵੇਖਣ ਇਨਸਾਨ ਆ, ਅੱਜ-ਕੱਲ ਸੜਕਾਂ ਤੋਂ ਤੇ ਗੰਦ ਪਾਏ ਹੁੰਦੇ ਨੇ, ਉਹ ਕੀ ਐ ਪ੍ਰਦੂਸ਼ਣ ਹੀ ਤੇ ਹੈਗਾ, ਪ੍ਰਦੂਸ਼ਣ ਹੀ ਤੇ ਫੈਲਾਦੇ ਨੇ। ਬੂ ਫੈਲੇਗੀ, ਕਿੰਨਾ ਪ੍ਰਦੂਸ਼ਣ ਹੋਏਗਾ, ਐ ਨੀ ਦੇਖਦੇ ਕਿ ਹਾਂਜੀ ਹਾਂਜੀ, ਜੋ ਗੱਲ ਕਰੀਏ ਜੀ।
ਹੂੰ ਹੂੰ।
ਘਰੇ ਹੀ ਆਪਣੇ ਦੇਖਲੋ, ਜ਼ਰਾ ਸਫ਼ਾਈ ਸਫੁਈ ਨਾ ਕਰੋ ਤੇ ਕਿੰਨਾ ਗੰਦ ਜ ਪੈ ਜਾਂਦਾ ਪੈ ਜਾਂਦਾ ਨਾ, ਓਵੇਂ ਇਨਸਾਨ ਨੂੰ ਸੋਚਣਾ ਚਾਹੀਦਾ ਕਿ ਬਈ ਸੜਕਾਂ ਤੇ ਆਪਾਂ ਗੰਦਗੀ ਕੀ ਚੱਕ ਕੇ ਸਕਦੇ ਪਏ ਆ, ਪ੍ਰਦੂਸ਼ਣ ਹੀ ਫੈਲਾ ਰਹੇ ਆ।
ਹੂੰ, ਸੋਚਦੇ ਨਹੀਂ ਨਾ ਲੋਕ ਅੱਗੇ।
ਹੁਣ ਦੇਖ ਲਓ ਜਿਵੇਂ ਰਾਤ ਨੂੰ ਕਿਸੇ ਦਾ ਵਿਆਹ ਹੋਜੇ ਜਾਂ ਪਾਲਟੀ ਪੂਲਟੀ ਹੋਜੇ, ਸੜਕਾਂ ਤੇ ਟੈਂਟ ਲਾ ਲੈਂਦੇ ਨੇ। ਹੁਣ ਡੀ-ਜੇ ਡੂ-ਜੇ ਲਾਂਦੇ ਨੇ, ਦੇਖਲੋ ਆਵਾਜ਼ਾਂ ਦਾ ਪ੍ਰਦੂਸ਼ਣ ਐ। ਬੰਦਾ ਨਹੀਂ ਸੋ ਸਕਦਾ, ਪ੍ਰਦੂਸ਼ਣ ਹੀ ਐ ਬੰਦਾ ਸੋ ਨਹੀਂ ਸਕਦਾ, ਆਰਾਮ ਨਾਲ ਨੀਂਦ ਨਹੀਂ ਪੂਰੀ ਹੁੰਦੀ। ਦੂ ਦੂਸਰੇ ਕਰਕੇ ਦੂਜਾ ਇਨਸਾਨ ਪਰੇਸ਼ਾਨ ਹੋ ਰਿਹਾ, ਅੱਜ-ਕੱਲ ਆਹ ਕਿੱਥੇ ਦੇਖਦੇ ਨੇ, ਆਹ ਨੀ ਸੋਚਦੇ ਨਾ। ਕਿ ਦੂਜੇ ਦੇ ਨੁਕਸਾਨ ਵੀ ਹੋ ਰਿਹਾ।
ਤੇ ਉਹ ਖਾਂਦੇ ਨੇ, ਵਿਚ ਸਾਰਾ ਫਿਰ ਇੰਝ ਫੈਲਾ ਕੇ ਚਲੇ ਜਾਂਦੇ ਨੇ ਗੰਦਗੀ। ਹੂ, ਉਹ ਫਿਰ ਉਹ ਫਿਰ ਆਪਣਾ ਸਵੇਰੇ ਫਿਰ ਆਪਣਾ ਸਾਰਾ ਖ਼ਰਾਬ ਹੋ ਜਾਂਦਾ ਹੈਗਾ।
ਹਾਂਜੀ, ਤੁਸੀਂ ਕਹਿੰਦੇ ਜੇ ਨਾ ਕਿ ਵੈਸੇ ਵੀ ਨਾ ਆਵਾਜ਼ ਵੀ ਨਾ ਥੋੜੇ ਜਿਵੇਂ ਗਾਣੇ ਗੁਣੇ ਲਾ ਲਓ, ਜਿਵੇਂ ਅੱਜ-ਕੱਲ ਟੂਟੀਆਂ ਵਾਲੀ ਲੀਡਾਂ ਚੱਲ ਪਈਆ ਫ਼ੋਨਾਂ ਦੀਆਂ, ਮਾਈਕਰੋ ਓ ਕੀ ਕਹਿੰਦੇ ਨੇ ਈ ਈਅਰ ਫ਼ੋਨ ਵਗੈਰਾ ਚੱਲੇ ਪਏ ਆ, ਨਿਆਣੇ ਚਲਾਂਦੇ ਨੇ। ਉਹਦੀ ਹਾਂਜੀ ਉਹਦੇ ਕਰਕੇ, ਉਹ ਵੀ ਤਾਂ ਪ੍ਰਦੂਸ਼ਣ ਹੀ ਫੈਲਾਦਾ, ਕੀ ਹੈਗਾ ਕੰਨਾਂ ਚ ਆਪਾਂ ਲਾਈ ਰੱਖਦੇ ਆ। ਕੰਨਾ ਚ ਸਾਨੂੰ ਖਰਾਬੀ ਤੇ ਕਰ ਰਿਹਾ ਨਾ, ਪ੍ਰਦੂਸ਼ਣ ਹੀ ਤੇ ਹੈਗਾ, ਨੋਇਜ਼ ਪੋਲਿਊਸ਼ਨ ਕਹਿੰਦੇ ਨੇ ਜਿਹਨੂੰ, ਜਿਹਨੂੰ ਆਵਾਜ਼ ਆਵਾਜ਼ ਦਾ ਪ੍ਰ ਪ੍ਰਦੂਸ਼ਣ ਕਹਿੰਦੇ। ਵੀ ਰੋਲਾ ਪਾਈ ਜਾਂਦੇ ਨੇ, ਵੀ ਆਹ ਵੀ ਤਾਂ ਪ੍ਰਦੂਸ਼ਣ ਹੀ ਹੈਗਾ। ਹਾਂਜੀ ਹਾਂਜੀ, ਪਰ ਅੱਜ ਕੱਲ ਸੁਣਦੇ ਨੀ ਨਾ, ਦੇਖੋ ਚੌਵੀਓ ਘੰਟੇ ਕੱਦ ਟੂਟੀਆਂ ਲਾਈਆਂ ਹੁੰਦੀਆਂ ਅੱਜ ਕੱਲ੍ਹ ਦੇ ਨਿਆਣੀਆਂ ਨੇ। ਕਿੱਥੇ ਮੰਨਦੇ ਨੇ ਅੱਜ ਕੱਲ੍ਹ।
ਉਹ ਬੱਚਿਆਂ ਦੇ ਕੰਨ ਖ਼ਰਾਬ ਹੋ ਜਾਂਦੇ ਨੇ। ਬੱਚਿਆਂ ਦੇ ਕੰਨ ਖ਼ਰਾਬ ਹੋ ਜਾਂਦੇ ਨੇ। ਐ ਲੀਡਾ ਲਗਾ ਲਗਾ ਕੇ ਕੰਨ ਖ਼ਤਮ ਹੋ ਜਾਂਦੇ ਨੇ।
ਨਹੀਂ ਇਹ ਵੀ ਕਰ ਹਾਂਜੀ ਹਾਂਜੀ। ਬਸ ਜੀ ਅੱਜ-ਕੱਲ ਕਿੱਥੇ ਸੁਣਦੇ ਨੇ ਨਿਆਣੇ, ਨਿਆਣੇ ਤਾਂ ਬਸ ਆਪਣੀਆਂ ਕਰਦੇ ਨੇ ਜੀ।
ਉਹ ਤੇ ਛੋਟੇ ਛੋਟੇ ਜੰਮਦੇ ਉਹ ਵੀ ਆਪਣਾ ਕੰਨ ਨਾਲ ਲੀਡਾਂ ਲਗਾ ਕੇ ਫ਼ੋਨ ਵੇਖਦੇ ਪਏ ਨੇ। ਜਾ ਉਹਨਾਂ ਨੂੰ ਫ਼ੋਨ ਨਾ ਦਿਓ ਤੇ ਰੋਟੀ ਨੀ ਖਾਂਦੇ ਹੈਗੇ, ਉਹਨਾਂ ਨੂੰ ਇਹ ਨੀ ਪਤਾ ਸਾਡੀਆਂ ਅੱਖਾਂ ਤੇ ਨੁਕਸਾਨ ਕਰੇਗਾ।
ਹਾਂਜੀ ਹਾਂਜੀ। ਬਸ ਜੀ, ਬੱਚਿਆਂ ਨੂੰ ਸਮਝਾਉਣਾ ਔਖਾ ਹੈ ਨਾ ਕਿ ਪ੍ਰਦੂਸ਼ਣ ਨੂੰ ਬਹੁਤ ਫੈਲਦਾ ਆ, ਕੁਛ ਆਪਣੇ ਕਰਕੇ ਅਸੀਂ ਫੈਲਾਇਆ ਹੋਇਆ, ਕਿਸੀ ਹੋਰ ਨੇ ਥੋੜੀ ਫੈਲਾਇਆ। ਅੱਜ਼ ਬੰਦਾਂ ਆਪ ਹੀ ਸਹੀ ਰਵੇ ਤੇ ਪ੍ਰਦੂਸ਼ਣ ਕਿਵੇਂ ਫੈਲੇਗਾ ਦੱਸੋਂ ਜੀ।
ਸਹੀ ਗੱਲ
ਹਾਂਜੀ, ਆਪ ਮਤਲਬ ਹਿੰਮਤ ਕਰੀਏ ਨਾ ਹਾਂ ਪੀ ਨਾ ਵਾਜ਼ ਚ ਚਲਾਈਏ ਨੋਇਜ਼ ਪੋਲਿਊਸ਼ਨ ਬੰਦ ਹੋ ਗਿਆ ਜੀ, ਅੱਛਾ ਜੀ ਏਸੀ ਓਸੀ ਘੱਟ ਚਲਾਈਏ ਗੱਡੀਆਂ -ਕਾਰਾਂ ਘੱਟ ਕਿਊ ਚਲਾ ਕੇ ਜਾਈਏ। ਹਾਂ ਵੀ ਟ੍ਰਰੇਨਾਂ ਗ ਟਰੇਨਾਂ ਦਾ ਜਾਓ ਜੀ, ਨਾ ਫੈਲੇਗਾ ਜੀ, ਏਅਰ ਪੋਲਿਊਸ਼ਨ ਵੀ ਏਅਰ ਪੋਲਿਊਸ਼ਨ ਵੀ ਘੱਟ ਫੈਲੇਗਾ।
ਹਾਂ।
ਹੁਣ ਦੇਖ ਲਓ ਜਿਵੇਂ ਘਰ ਉਹ ਹੁੰਦਾ ਨਾ ਜਿਵੇਂ ਵਿਆਹ ਫੰਕਸ਼ਨ ਹੁੰਦਾਂ ਮਤਲਬ ਭੱਠੀਆਂ ਲਾ ਲੈਂਦੇ ਨੇ ਜੀ, ਧੂੰਏ ਉਡਾ- ਉਡਾ ਕੇ ਰੋਟੀਆਂ ਬਣ ਰਹੀਂ ਐ, ਸਬਜ਼ੀਆਂ ਬਣ ਰਹੀਆਂ ਜੀ ਜਿਵੇਂ ਗੁਰਦੁਆਰੇ ਲੰਗਰ ਹੁੰਦਾਂ ਐ, ਭੰਡਾਰੇ ਹੁੰਦੇ ਨੇਂ। ਉਹ ਫਿਰ ਲੱਕੜਾਂ ਦੇ ਤੇ ਬਣਾਦੇ ਨੇ ਧੂਏਂ- ਧੂਏਂ ਫੈਲਾ -ਫੈਲਾ ਕੇ। ਉਹ ਕੀ ਹੈਗਾ ਜੀ ਏਅਰ ਪੋਲਿਊਸ਼ਨ ਹੀ ਹੈਗਾ ਸਾਰਾ -ਸਾਰਾ ਪ੍ਰਦੂਸ਼ਣ ਹੀ ਫੈਲਾਇਆ ਹੋਇਆਂ
ਸਹੀ ਗੱਲ ਏ।
ਕੁੱਛ ਕਹਿ ਕੇ ਵੇਖੋ ਲੜਨ ਵਾਲੇ ਖ਼ਾਣ ਨੂੰ ਲੜਨ ਨੂੰ ਪੈਂਣਗੇ ਅੱਗੋਂ ਵੀ ਤੁਹਾਡੇ ਕੀ ਕਰਏ ਆਪਾਂ ਐ ਕਰਦੇ ਪਏ ਆ ਤੁਹਾਡੇ ਬੂਹੇ ਅੱਗੇ ਲਾਏ ਆ, ਆਪਣੀ ਭਲੀਵੀ ਪੇੜੋ ਤੁਸੀਂ ਵੀ ਅੱਜ਼ -ਕਲ ਤਾਂ ਬੋਲਣ ਦਾ ਵੀ ਕਿਸੇ ਨੂੰ ਹਾਲ ਨੀ ਹੈਗਾ, ਹੋਰ ਸੁਣਾਓ।
ਹਾਂ ਵਧੀਆਂ ਜੀ ਵਧੀਆਂ।
ਫੇਰ ਤੁਸੀਂ ਮੈਂਨੂੰ ਆਹ ਦੱਸਦੋ ਕਿ ਪਾਨੀ ਪੀਣ ਦੇ ਕੀ ਫਾਇਦੇ ਹੈਗੇ ਨੇ ਜ਼ਰਾ ਜੀ।
ਪਾਣੀ ਪੀਣ ਦੇ ਹਾਂਜੀ- ਹਾਂਜੀ ਪਾਣੀ ਪੀਣ ਦੇ ਬਹੁਤ ਫਾਇਦੇ ਹੈਗੇ ਨੇਂ। ਪਾਣੀ ਤੁਹਾਂਨੂੰ ਆਪਣਾਂ ਭਾਰ ਦੇ ਅਨੁਸਾਰ ਪੀਣਾ ਚਾਹੀਂਦਾ ਏਂ।
ਜਿੰਨਾ ਤੁਹਾਡਾ ਭਾਰ- ਭਾਰ ਹੈਂ ਓਨਾ ਪਾਣੀ ਪੀਣਾ ਜਿੱਦਾਂ ਭਾਰ ਘਟਾਣਾ ਐ। ਤੇ ਤੁਸੀਂ ਪਾਣੀ ਪੂਰਾ ਕਰੋਂ, ਪਾਣੀ ਸਵੇਰੇ ਉੱਠ ਕੇ ਦੋ ਗਿਲਾਸ। ਕੋਸੇ ਪਾਣੀ ਦੇ ਲੈ ਕੇ ਉਹ ਪੀਓ ਤੁਸੀਂ। ਤੇ ਜਿਵੇਂ ਤੁਹਾਡਾ ਸ ਸੱਠ ਕਿਲੋ ਵੇਟ ਐ, ਤੇ ਤੁਸੀਂ ਤਿੰਨ ਲੀਟਰ ਹਰ ਰੋਜ਼ ਪਾਣੀ ਪੀਣਾ ਐ ਚਾਹੇਂ ਥੋੜਾਂ ਥੋੜਾਂ ਕਰਕੇ ਪੀਓ, ਇੱਕ- ਇੱਕ ਗਲਾਸ ਕਰਕੇ ਤੁਸੀਂ ਕਮ ਸੇ ਕਮ ਵੀ ਅੱਠ ਦਸ ਗਲਾਸ ਪਾਣੀ ਪੀਆ ਕਰੋਂ ਸਾਰਾ ਦਿਨ ਵਿੱਚ ਠੀਕ ਐ ਪਾਣੀ ਪੀਣ ਨਾਲ਼ ਤੁਹਾਡੇ ਜਿਹੜੇ ਚਿਹਰੇ ਤੇ ਗਲੋ ਆਏਂ ਮਤਲਬ ਚਹਿਰਾ ਜਿਹੜਾਂ ਮਤਲਬ ਰੰਗਤ ਆਏਂਗੀ, ਔਰ ਆਪਣਾਂ ਚਿਹਰੇ ਤੇ ਜਿਹੜੇ ਕਾਲੇ -ਕਾਲੇ ਨਿਸ਼ਾਨ ਹੋ ਜਾਂਦੇ ਨੇ ਨਾ ਅੱਖਾਂ ਦੇ ਨੀਚੇ ਐਹ ਵੀ ਖਤਮ ਹੋ ਜਾਂਣਗੇ, ਐਹ ਜਿਹੜੇ ਚਿੱਟੇ- ਚਿੱਟੇ ਨਿਸ਼ਾਨ ਹੁੰਦੇ ਐਹ ਵੀ ਖ਼ਤਮ ਹੋ ਜਾਂਣਗੇ। ਪਾਣੀ ਤਾਂ ਬਹੁਤ ਜ਼ਰੂਰੀ ਸ਼ਰੀਰ ਵਾਸਤੇ ਪਾਣੀ ਅਗਰ ਤੁਸੀਂ ਨਹੀਂ ਪੀਓਗੇ ਤੁਹਾਡੇ ਬਲੱਡ ਤੋਂ ਲੈਣਾਂ ਸ਼ੁਰੂ ਕਰਦੇਗਾ ਫੇਰ। ਇਸ ਵਾਸਤੇ ਪਾਣੀ ਪੀਣਾ ਬੜਾਂ ਜ਼ਰੂਰੀ ਹੈ। ਪਾਣੀ ਮੇਰਾ ਮਤਲਬ ਜਿਵੇਂ ਸਾਡਾ ਸੱਠ ਕਿੱਲੋ ਵੇਟ ਐ ਤੇ ਤੀਨ ਲੀਟਰ ਪਾਣੀ ਪੀਂਣੀ ਆਂ। ਓਰ ਸਵੇਰੇ ਉੱਠ ਕੇ ਦੋ ਗਲਾਸ ਪੀਣੀ ਆ ਉਸ ਤੋਂ ਬਾਅਦ ਸਾਰਾ ਦਿਨ ਮਤਲਬ ਇੱਕ- ਇੱਕ ਗਲਾਸ ਕਰਕੇ ਮੈਂ ਪੀਣ ਪੀ ਲੈਂਣੀ, ਚਾਹੇ ਤੁਸੀਂ ਜੂਸ ਪੀਓਗੇ ਉਹ ਵੀ ਪਾਣੀ ਵਿੱਚ ਗਿਣਿਆਂ ਜਾਏਂਗਾ, ਦੁੱਧ ਲਓਗੇ ਉਹ ਵੀ ਪਾਣੀ ਵਿੱਚ ਗਿਣਿਆਂ ਜਾਏਂਗਾ। ਤੇ ਐਸ ਤਰ੍ਹਾਂ ਕਰ -ਕਰ ਤੁਸੀਂ ਸੱਠ ਗਲਾਸ ਪੀ ਲੋ ਨਿੰਬੂ ਪਾਣੀ ਪੀ ਲਓ ਉਹ ਵੀ ਇਹਦੇ ਵਿੱਚ ਹੀ ਗਿਨਿਆਂ ਜਾਏਗਾ ਠੀਕ ਹੈ? ਤੇ ਥੋੜ੍ਹਾ ਬਹੁਤ ਯੋਗਾ ਵੀ ਕਰ ਲਉ, ਉਹਦੇ ਨਾਲ ਹੀ ਤੁਹਾਡਾ ਭਾਰ ਘੱਟ ਜਾਏਗਾ। ਯੋਗਾ ਤੁਸੀਂ ਕਰਦੇ ਹੋ?
ਹਾਂਜੀ -ਹਾਂਜੀ। ਕਰ ਲਈਦਾ ਹੁੰਦਾ, ਕਰ ਨਾ ਬੰਦ ਕਰਤਾ, ਹਾਂਜੀ -ਹਾਂਜੀ।
ਕਰਦੇ ਹੋ ਤੁਸੀਂ?
ਹਾਂਜੀ, ਕਰਦੇ ਸੀ ਜੇ ਪਹਿਲਾਂ ਕਰਦੇ ਸੀ ਹੁਣ ਤਾਂ ਬੰਦ ਕਰਤਾ ਨਾ ਨਿਆਣਾ ਛੋਟਾ ਤਾਂ ਨਾ ਹੁੱਣ ਹੋ ਨੀ ਪਾਂਦਾ ਜੀ, ਕੁਝ ਇਹਨਾਂ ਦੀ ਸਮਾਂ ਹੀ ਨੀ ਮਿਲਦਾ ਜੀ ਹਾਂਜੀ।
ਖਾਲੀ ਕਪਾਲ ਭਾਰਤੀ ਚ ਲੋਮ ਵਿਲੋਮ ਹੀ ਕਰ ਲਿਆ ਕਰੋ।
ਅੱਛਾ- ਅੱਛਾ।
ਹਾਂ ਉਹੀ ਕਰ ਲਿਆ ਕਰੋ ਉਹਦੇ ਹੀ ਬੜੇ ਫਾਇਦੇ ਹੈਗੇ ਜੇ। ਉਹਦੇ ਨੁਕਸਾਨ ਨੀ, ਹਾਂਜੀ?
ਇੰਨੀ ਦੇਰ ਕਰੀਏ ਤੇ ਫਾਇਦਾ ਹੋਏਗਾ ਜੀ।
ਤੁਸੀਂ ਪੰਜ -ਪੰਜ ਮਿੰਟ ਦੇ ਤਿੰਨ ਸੈੱਟ ਲਗਾ ਲਓ। ਪੰਜ ਮਿੰਟ ਕਪਾਲ ਬਾਤੀ ਪੰਜ ਮਿੰਟ ਲੋਮ ਵਿਲੇਮ ਪੰਜ ਮਿੰਟ ਕਪਾਲ ਬਾਤੀ ਪੰਜ ਮਿੰਟ ਲੋਮ ਵਿਲੋਮ। ਤਿੰਨ ਵਾਰੀ ਕਰ ਲਓ ਤੁਸੀਂ ਪੰਦਰਾਂ- ਪੰਦਰਾਂ ਮਿੰਟ ਦਾ ਹੋ ਜਾਏਗਾ ਤੁਹਾਡਾ, ਬਸ ਸਿਰਫ ਇ ਹੀ ਕਰ ਲਓ ਬਸ।
ਹਮ
ਇਹੀ ਕਰੋਗੇ ਨਾ ਤਾਂ ਵੀ ਤੁਹਾਡਾ ਵੇਟ ਜਿਹੜਾ ਨਾ ਉਹ ਘੱਟ ਜਾਏਗਾ। ਪੇਟ ਵਾਸਤੇ ਹੈਗਾ ਜੀ, ਪੇਟ ਦੀਆਂ ਸਾਰੀਆਂ ਅੰਦਰ ਦੀ ਜਿਹੜੀ ਬਿਮਾਰੀ ਹੈ ਨਾ, ਇਸੇ ਤਰ੍ਹਾਂ ਆਰਾਮ ਆਇਗਾ। ਆਏਗਾ ਤੁਹਾਨੂੰ।
ਅੱਛਾ ਜੀ।
ਠੀਕ ਹੈ?
ਹਾਂਜੀ -ਹਾਂਜੀ।
ਹੋਰ ਤੁਸੀਂ ਹੱਥਾਂ ਪੈਰਾਂ ਦੇ ਕਰਨਾ ਚਾਹੁੰਦੇ ਹੋ, ਤੇ ਹੱਥਾਂ ਪੈਰਾਂ ਦੇ ਕਰਲੋ। ਖੜੇ ਹੋ ਲੇਟ ਕੇ ਤੁਸੀਂ ਕਰ ਲੋ, ਲੇਟ ਕੇ ਤੁਸੀਂ ਨਾ ਇਹ ਹੱਥ ਪੈਰ ਮਤਲਬ ਟੰਗਾਂ ਉੱਪਰ ਕਰਕੇ ਜੇ ਮਤਲਬ ਗੋਲ ਘੁਮਾਓ ਤੁਸੀਂ। ਉਹ ਪੇਟ ਵਾਸਤੇ ਹੈਗਾ ਜੇ। ਹਾਂਜੀ, ਕਸ਼ ਕੱਸ਼ਤੀ ਵਾਲਾ ਤੁਸੀਂ ਕਰ ਲਓ ਦੋਨੋ ਹੱਥ ਉੱਪਰ ਕਰਕੇ, ਪੈਰ ਉੱਪਰ ਕਰਕੇ, ਕਸ਼ਤੀ ਵਾਲਾ ਉਹ ਵੀ ਪੇਟ ਵਾਸਤੇ ਹੈਗਾ ਜੇ ਮੰਡੋ ਕ ਹੈਗਾ, ਦੋਨੋ ਹੱਥ ਪੇਟ ਤੇ ਰੱਖ ਕੇ ਨਾ ਬੈਠ ਕੇ ਲੇਟ ਕੇ ਵੀ ਕਰਲੋ, ਬੈਠ ਕੇ ਵੀ ਕਰਲੋ, ਉਹ ਹੱਥ ਰੱਖੋ ਨਾ ਸਾਸ ਅੰਦਰ ਰੱਖੋ ਔਰ ਫਿਰ, ਤੁਹਾਡਾ ਨਾ ਉਹਦੇ ਨਾਲ ਹੀ ਪੇਟ ਘੱਟ ਜਾਣਾ ਜੇ ਪੇਟ ਤੇ ਰੌਲਾ ਸਾਰਾ ਪੇਟ ਹੀ ਘੱਟਦਾ ਨੀ ਨਾ ਹੈਗਾ, ਇਹ ਕਰੋਗੇ ਤੇ ਤੁਸੀਂ ਤੁਹਾਡਾ ਵੇਟ ਘੱਟ ਜਾਏਗਾ।
ਕਹਿੰਦੇ ਨੇ ਨਾ ਕਿ ਸੱਤਰ ਪਰਸੈਂਟ ਪਾਣੀ ਹੋਣਾ ਚਾਹੀਦਾ ਸਰੀਰ ਦੇ ਅੰਦਰ ਅੰਦਰ ਤੇ
ਡਬਲ ਪਰਸੈਂਟ ਪਾਣੀ ਹੈਗਾ।
ਹੋਣਾ ਵੀ ਚਾਹੀਦਾ, ਆਪਾਂ ਘੱਟ ਪੀਂਦੇ ਹਾਂ ਨਾ ਜਿਵੇਂ ਡੇਲੀ ਰੂਟੀਨ ਵਿੱਚ ਆਪਾਂ ਘੱਟ ਪੀਂਦੇ, ਹਾਂਜੀ -ਹਾਂਜੀ! ਹ
ਮੈਂ ਕਿਹਾ ਕੇ ਨਹੀਂ ਪਾਣੀ ਪੂਰਾ ਕਰੋ, ਅਸੀ ਤਾਂ ਪੂਰਾ ਕਰ ਲੈਂਦੇ ਹਾਂ ਸਾਢੇ ਤਿੰਨ ਲੀਟਰ। ਮੈਂ ਪਾਣੀ ਪੀਨੀ ਆ ਹਰ ਰੋਜ਼। ਮੈਂ ਹੁਨ ਦੋ ਗਲਾਸ ਗਰਮ ਪਾਨੀ ਕਰਕੇ ਕੋਸੇ ਕੋਸੇ ਕਰਕੇ ਔ ਪੀਣੇ ਨੇ ਫੇਰ ਉਸ ਤੋਂ ਬਾਦ ਅਸੀਂ ਯੋਗਾ ਕਰਨੀ ਆ ਮੈਂ।
ਅੱਛਾ ਜੀ, ਮਤਲਬ ਪੈਲੇ ਪਾਣੀ ਪੀ ਲੀਏ ਫੇਰ ਯੋਗਾ ਸ਼ੁਰੂ ਕਰੀਏ ਜੀ। ਔ ਭਾਰੀ-ਭਾਰੀ ਜਾ ਨਈ ਲਗਦਾ ਹਾਂਜੀ-ਹਾਂਜੀ। ਮੈ ਕਿਆ ਭਾਰੀ-ਭਾਰੀ ਜਾ ਲੱਗਦਾ ਫੇਰ ਸ਼ਰੀਰ ਯੋਗਾ ਕਿਵੇਂ ਹੋਏਗੀ ਜੀ ਪਾਣੀ ਪੀ ਕੇ।
ਨੀ ਚਾਰ ਕਦਮ ਚੱਲੋ ਪੇਟ ਫਰੈਸ਼ ਹੋਏਗਾ ਫੇਰ ਉਸ ਤੋਂ ਬਾਦ ਈ ਕਰਨਾ ਤੁਸੀਂ। ਹਾਂ, ਅੱਠ-ਦਸ ਚੱਕਰ ਲਗਾਓ ਤੁਸੀਂ ਅੰਦਰ ਈ। ਅੰਦਰ ਈ ਲਗਾ ਲੋ ਚੱਕਰ। ਤੇ ਫੇਰ ਆਪਣਾ ਚੰਗਾ ਫੇਰ ਮੈਂ ਬਾਦ 'ਚ ਗੱਲ ਕਰਾਂਗੀ। ਸਤ ਸ੍ਰੀ ਕਾਲ ਜੀ।